ਹਾਂਜੀ,
ਹਾਂਜੀ ਹਾਂਜੀ ਲੱਗ ਗਈ ਐ ਕੋਲ
ਤੀ ਗੇੜੇ ਤਾਂ ਸ਼ੁਕਰ ਹੈ। ਲੱਗ ਏ, ਪਹਿਲੇ ਗੇੜੇ ਨਹੀਂ, ਤਾਂ ਹਾਂ ਨਹੀਂ ਤਾਂ ਲੱਗਦੀ ਨੀ ਨਹੀਂ ਤਾਂ ਏਦਾਂ ਹੀ ਦਿਖਾ ਰਿਹਾ ਸੀ ਵੀ ਹਾਂ, ਪਾਰਟਨਰ ਜਿਹੜਾ ਹੈਗਾ ਉਹ ਐਪ ਦੇ ਉੱਤੇ ਹੈ ਹੀ ਨੀ।
ਅਜੀਬ ਮੈਂ ਪਾਪ ਮੈਂ ਐਪ ਤੇ ਹੈਗੀ ਹਾਂ ਤੇ ਤਦ ਵੀ, ਕਹੀ ਜਾਂਦਾ ਵੇ ਆਪ ਤੇ ਨੀ ਗਏ,
ਮੈਨੂ ਵੀ ਕਿਹਾ ਸੀ। ਨਾ ਵੀ ਕੋਲ ਨੀ ਲੱਗਦੀ ਪਈ ਵੀ ਏਦਾਂ ਕਹਿ ਰਿਹਾ ਐ ਗਾ ਮੈਂ ਤੁਹਾਨੂੰ ਕਹਿ ਰਹੀ ਸੀ ਮੈਂ ਕਿਹਾ ਮੈਂ ਅਤੇ ਸੀਗੀ ਤਾਂ ਪਤਾ ਨਹੀਂ ਗ ਕਿਉਂ ਏਦਾਂ ਹੋ ਰਿਹਾ ਇਹਦਾ ਮਤਲਬ ਇਹ ਸਿਸਟਮ ਪਿੱਛੋਂ ਹੀ ਚੱਲ ਰਿਹਾ ਹੈਗਾ ਆਪਣੇ ਕੋਲੋਂ ਨੀ ਹੋ ਰਿਹਾ।
ਆਪਣੇ ਕੋਲੋਂ ਨੀ ਹੋ ਰਿਹਾ ਸਿਸਟਮ ਵਿੱਚ
ਹੂੰ ਹੂੰ ਹੂੰ, ਹੂੰ, ਕਿਉਂਕਿ ਆਪਾਂ ਤਾਂ ਫੇਰ ਆਪਣੇ ਆਪ ਘਰੇ ਹੀ ਜਾ ਰਹੇ ਹੈਗੇ ਆਪਾਂ ਉਸ ਹਿਸਾਬ ਤੇ ਹੀ ਹੂੰ
ਐਡ ਹੋਜੇ ਨਾ ਫਿਰ ਐ ਐਪ ਜਿਹੜੇ ਹੁੰਦੇ ਨਾ ਗਲਿਚ ਕਰਨ ਲੱਗ ਪੈਂਦੇ ਆ ਸਿਸਟਮ ਗਲਿਚ ਹੋਣ ਲੱਗ ਪ
ਹਾਂ ਕਿਉਂਕਿ ਹੁਣ ਸਾਰੇ ਫਰੀ ਇਸ ਟਾਈਮ ਫਰੀ ਹੋ ਹੀ ਜਾਂਦੇ ਹੈਗੇ ਲਗਭਗ ਜਿਹੜੇ ਹਾਊਸ ਵਾਈਫ ਵੀ ਹੋਈ ਨੇਗੀ ਉਹ ਵੀ ਲਗ ਆਪਾਂ ਏਸ ਟਾਈਮ ਹੈਗਾ ਥੋੜਾ ਫਰੀ ਹੋਈ ਜਾਂਦੀ ਹੈਗੀ
ਹਾਂ ਤਾਈ ਉਹ ਨਾ ਤਾਂ ਹੀ ਉਹ ਸਿਸਟਮ ਹਿਲਦਾ ਪਿਆ ਉਹਨਾਂ ਦਾ ਜਿੰਨੇ ਬੱਚੇ ਜੋੜੀ ਜਾਣੇ ਜਿੰਨਾ ਕੰਮ ਆਈ ਜਾਣਾ ਤੇ ਉਸ ਹਿਸਾਬ ਨਾਲ ਹੀ ਹੈ
ਹਾਂ ਹਾਂ ਤਾਂ ਕਰਕੇ ਹੈਗਾ ਇਹ ਸਿਸਟਮ ਹੈਗਾ ਵੇਂ
ਵਧੀਆ ਯਾਰ ਸਾਨੂੰ ਕੀ ਸਾਨੂੰ ਤੇ ਬਸ ਇਹੀ ਚਾਹੀਦਾ ਸਾਡਾ ਕੰਮ ਸਹੀ
ਹਾਂ ਹਾਂ ਸਹੀ ਚ ਸਹੀ ਹੈਗੀ ਇਹਦੇ ਵਿੱਚ ਅਮਾਊਟ ਇਹਦੇ ਵਿੱਚ ਏ ਅਮਾਊਂਟ ਦਾ ਵੀ ਨ ਨਾ ਪਤਾ ਲੱਗ ਰਿਹਾ ਹੈਗਾ ਜਦੋਂ ਅਮਾਊਂਟ ਦਾ ਪਤਾ ਲੱਗੇਗਾ ਫਿਰ ਵੀ ਥੋੜਾ ਜਿਹਾ ਹੌਸਲਲਾ ਹੋ ਜਾਏਗਾ ਵੀ ਹਾਂ ਹੋਈ ਜਾ ਰਿਹਾ ਕੰਮ ਕਰਾਂਗੇ
ਤੇ ਉਹ ਨਾ ਟਾਈਮ ਦਾ ਕੁੱਛ ਪਤਾ ਲੱਗਦਾ ਪਿਆ ਤੇ ਨਾ ਕੋਲ ਦਾ ਕੁੱਛ ਪਤਾ ਲੱਗਦਾ
ਹਾਂ ਇਹਦੇ ਵਿੱਚ ਆਟੋਮੈਟਿਕ ਹੀ ਦਿਖਾਉਣ ਲੱਗ ਜਾਂਦੇ ਹੈਗੇ ਵੀ ਹਾਂ ਜਿਹੜਾ ਪਾਰਟਨਰ ਹੈ ਉਹ ਐਪ ਦੇ ਉੱਤੇ ਹੀ ਹੈਨੀ ਜਦਕਿ ਉਹ ਐਪ ਦੇ ਉੱਤੇ ਹੈਗਾ।
ਇਹ ਤਾਂ ਮੈਨੂੰ ਨੰਬਰ ਵਾਲਾ ਸਿਸਟਮ ਆ ਬਿਲਕੁਲ ਨੀ ਵਧੀਆ ਲੱਗਦਾ।
ਹਾਂ ਏਦਾਂ ਨੰਬਰ ਚਲਿਆ ਜਾਂਦਾ ਹਰੇਕ ਕੋਲੇ ਹੈਗਾ। ਹੁਣ ਚਲੋ ਆਪਾਂ ਤਾਂ ਲੇਡੀਜ਼ ਲੇਡੀਜ਼ ਹੈਗਾ ਵੀ ਚਲੋ ਹੋ ਗਿਆ ਹੈਗਾ ਥੋੜਾ ਜਿਹਾ ਹੈਗਾ ਵੀ ਜੈਂਟਸ, ਕੋਲੇ ਏਦਾਂ ਨੰਬਰ ਲੈ ਜਾਣਾ ਹੈਗਾ ਔਖਾ ਹੋ ਜਾਂਦਾ।
ਔਖਾ ਹੀ ਹੈ ਫੇਰ,
ਹੂੰ ਕਿਉਂਕਿ ਆਪਾਂ ਕਿਸੇ ਨੂੰ ਹੁਣ ਕਿਸੇ ਬੰਦੇ ਨੂੰ ਆਪਾਂ ਜਾਣਦੇ ਨੀ ਗੇ। ਤੇ ਉਹ ਆਪਣਾ
ਤੇ ਹੋਰ ਉਹਦੇ ਕੋਲ ਚਲ ਜਾਂਦਾ ਪਤਾ ਕੀ। ਹੋਰ ਕੋਈ ਡਰ ਨੀ ਹੁੰਦਾ ਬਸ ਬੰਦਾ ਚੰਗਾ ਹੋਣਾ ਚਾਹੀਦਾ।
ਹਾਂ ਸਹੀ ਏ,
ਅੱਜ ਕੱਲ੍ਹ ਲੋਕਾਂ ਦਿਮਾਗ ਬੜੇ ਤੇਜ਼ ਹੈ,
ਹੂੰ-ਹੂੰ-ਹੂੰ, ਬਹੁਤ ਹੀ ਜ਼ਿਆਦਾ ਹੈਗਾ।
ਦੇਖਦੇ ਬਸ ਆਹ ਤੇ ਉਹ ਐ ਵੀ ਏ ਆਈ ਦੀ ਮਦਦ ਦੇ ਨਾਲ, ਪਤਾ ਨੀ ਕਿੱਥੇ ਕਿੱਥੇ ਜਾ ਰਹੇ ਆ। ਸਾਰੇ ਰਿਕੋਡਿੰਗਸ ਵਗੈਰਾ ਟ੍ਰਾਂਸਕਰਿਪਸਨਸ ਕਰਾ ਕੇ,
ਬਿਲਕੁਲ-ਬਿਲਕੁਲ,
ਆਪਣੇ ਮਤਲਬ ਏ ਆਈ ਜਨਰੇਟ ਕਰਦੇ, ਪੇ ਐ ਸਾਰੇ,
ਹੂੰ-ਹੂੰ,
ਡਿਜੀਟਲ ਦੁਨੀਆਂ ਬਣਾ ਰਿਹਾ ਹੈ। ਡਿਜੀਟਲ, ਚਲੋ ਵਧੀਆ ਸਾਨੂੰ ਕੰਮ, ਮੰਨਦਾ ਤਾ ਸਾਨੂੰ ਵੀ ਚਾਹੀਦਾ।
ਹਾਂ ਪਹਿਲਾਂ ਲੋਕ ਹੈਗਾ ਹੁਣ ਫੋਨ ਤੇ ਹੀ ਜਿਵੇਂ ਟੱਚ ਫੋਨ ਹੈਗੇ ਕਾਫ਼ੀ ਟਾਈਮ ਦੇ ਚੱਲੇ ਹੋਏ ਆ ਪਰ ਪਹਿਲਾਂ ਲੋਕਾਂ ਨੂੰ ਇਹ ਨੀ ਪਤਾ ਸੀ ਵੀ ਇਹਨਾਂ ਦੇ ਉੱਤੋਂ ਹੀ ਆਪਾਂ ਪੈਸੇ ਕਮਾ ਸਕ ਕਦੇ ਆ ਨਾ ਪਹਿਲਾਂ ਤਾਂ ਬਸ ਕਦੇ ਯੂਟਿਊਬ ਦੇਖ ਲਿਆ ਕਦੇ ਵਟਸਐਪ ਦੇਖ ਲਿਆ। ਕਦੇ ਫੇਸਬੁੱਕ, ਦੇਖ ਲਿਆ ਬਸ ਏਦਾਂ ਹੀ ਟਾਈਮ ਪਾਸ ਕਰ, ਕਰਨਾ ਸੀ। ਹੁਣ ਹੁਣ ਹੌਲੀ-ਹੌਲੀ ਪਤਾ, ਤਾਂ ਲੱਗਦਾ ਵੀ ਹਾਂ ਇੱਦਾਂ ਏਦਾਂ ਕਰਕੇ ਇਹਨਾਂ ਸਾਰੀਆਂ ਐਪਾਂ ਦੇ ਉੱਤੋਂ ਨਾ ਆਪਾਂ ਪੈਸੇ ਵੀ ਕਮਾ ਸਕ
ਕਮਾ ਸਕਦੇ ਹਾਂ ਦੇਖਦੇ ਹਾਂ ਦੇਖ, ਤੇ ਜੇ ਏਦਾਂ ਐਪਸ ਮਤਲਬ ਹੈਗੀਆਂ ਨੇ, ਕੰਮ ਕਰਾਦੀਆਂ ਨੇ ਤੇ, ਫਿਰ ਸਰਚ ਕਰਨੀ ਚਾਹੀਦੀ ਹੈ ਇਸ ਤੇ ਸਾਨੂੰ ਹੋਰ ਪਤਾ ਲੱਗੇ ਚੀਜ਼ਾਂ ਦਾ
ਹਾਂ ਹਾਂ ਉਹੀ ਹੈਗਾ।
ਕਰਦਾ ਰਹੇ। ਹਾਂਜੀ
ਹਮ ਹੁਣ ਹੈਗਾ ਮੇਰਾ ਵੀ ਉੱਧਗਾ ਜਦੋਂ ਮੈਂ ਜੋ ਸਟੋਕ ਵਾਲਾ ਉਹ ਕਰਿਆ ਸੀ ਨਾ ਜਦ। ਤਾਂ ਮੈਂ ਉਹਦੇ ਵਿੱਚ ਮੇਰਾ ਨੰਬਰ ਜਿਵੇਂ ਗ ਮੇਰੀ ਆਈ ਡੀ ਤੋਂ ਇਲਾਵਾ ਇੱਕ ਵੀ ਉੱਥੋਂ ਮੈਂ ਪਾਪਾ ਦਾ ਨੰਬਰ ਲਿਆ ਸੀਗਾ ਤੇ ਪਾਪਾ ਪੁੱਛ ਰਹੇ ਸੀਗੇ ਤੂੰ ਇਹ ਨੰਬਰ ਵੀ ਮਤਲਬ ਕੇ ਕੰਮ ਕਰਦੀ ਹੈਗੀ ਵੀ ਪੁੱਛਦੇ ਹੀ ਆ ਆਪਣੇ ਘਰ ਵੀ ਹਾਂ ਮੈਂ ਕਿਹਾ ਵੀ ਏਦਾਂ ਕਰਕੇ ਕੰਮ ਕਰਦੀ ਹੈਂਗੀ ਕ ਫੋਨ ਦੇ ਉੱਤੋਂ ਵੀ ਪੈਸੇ ਮਿਲਦੇ ਹੈਗੇ ਤੁਹਾਨੂੰ ਗੱਲਾਂ ਕਰਨ ਦੇ ਵੀ ਪੈਸੇ ਦਿੰਦੇ ਹੈ ਕਿ ਮੈਂ ਕਿਹਾ ਹਾਂ ਗੱਲਾਂ ਕਰਨ ਦੇ ਪੈਸੇ ਦਿੰਦੇ ਹੈ ਕਿ ਕਮਾਲ ਹੈ। ਕਿ ਹੈ। ਜਦਕਿ ਹੈ ਤਾਂ ਕਿਸੇ ਨੂੰ ਇੰਨਾ ਪਤਾ ਹੀ ਨਹੀਂ ਗਾ ਵੀ ਹਾਂ ਇਹ ਏਦੇ ਤੋਂ ਆਪਾਂ ਵੀ ਪੈਸੇ ਕਮਾ ਸਕਦੇ ਹੈਂਗੇ।
ਨਹੀਂ ਪਤਾ ਹੈਗਾ ਲੋਕਾਂ ਨੂੰ ਪਰ ਗੱਲਾਂ ਇਹ ਗੱਲਾਂ ਸਾਨੂੰ ਇਹ ਸਾਡੀਆਂ ਗੱਲਾਂ ਨਾ ਉਹ ਏ ਆਈ ਦੇ ਕੰਮ ਆਉਣ ਹੈ ਉਹ ਜਿਹੜਾ ਏ ਆਈ ਇਥੇ ਬੈਠਾ ਨਾ ਉਹ ਸੁਣੇ ਆਪਣੀ ਲੈਂਗੁਏਜ ਪੰਜਾਬੀ ਸੁਧਾਰੇਗਾ ਉਹਨੂੰ ਪਤਾ ਲੱਗੇਗਾ ਪੰਜਾਬੀ ਕਿੱਦਾਂ ਬੋਲ ਹੈ ਕੀ ਕੀ ਵਰਡ ਇਸਤੇਮਾਲ ਕਰਦੇ ਹੈ ਤੇ ਪੈਸੇ ਦੇਣੇ ਆ ਮਿਹਨਤ ਲੱਗਦਾ ਵਧੀਆ ਏ ਆਈ ਨੂੰ ਟ੍ਰੇਨਿੰਗ ਦੇਣ ਵਿੱਚ ।
ਹਾਂ ਕਾਫ਼ੀ ਸਾਰਾ ਪੰਜਾਬ ਇੰਝ ਸਾਰਾ ਪੰਜਾਬ ਇੰਡੀਆ ਸਾਰਾ ਮਤਲਬ ਉਹਨੂੰ ਏ ਆਈ ਨੂੰ ਹੁਣ ਕਰ ਰਿਹਾ ਟ੍ਰੈਂਡ।
ਸਹੀ ਹੈ ਇਹਨੂੰ ਟਰੇਂਡ ਕਰ ਰਹੇ ਪੂਰਾ। ਪੂਰਾ ਇੰਡੀਆ ਹੀ ਲੱਗਿਆ ਹੈ।
ਹਾਂ ਹਾਂ ਉਹੀ ਹੈ ਕੀ ਆ ਵੀ ਇਸ ਸਾਰਾ ਇੰਡੀਆ ਹੀ ਲੱਗ ਰਿਹਾ ਹੈਗਾ
ਪਤਾ ਕੀ ਜਿਹੜੀ ਵੱਡੀਆਂ- ਵੱਡੀਆਂ ਕੰਪਨੀਆਂ ਹੁੰਦੀਆਂ ਨਾ, ਉਹਨਾਂ ਦੇ ਪਹਿਲਾਂ ਹੀ ਜਨਰੇਟ ਹੁੰਦੇ ਆ। ਉਹ ਸਿਰਫ ਅਪਡੇਟਡ ਕਰਦੀਆਂ ਨੇ। ਜਿਹੜੀ ਛੋਟੀਆਂ ਕੰਪਨੀਆਂ ਹੁੰਦੀਆਂ, ਉਹ ਸ਼ੁਰੂਆਤ ਏ ਆਈ ਜ ਸ਼ੁਰੂ ਕਰਦੀ ਹੈ। ਕਿ ਆਪਾਂ ਬਣਾਈਏ ਕਿਸੇ ਤਰੀਕੇ ਕਿ ਆਪਣੇ ਸੋਫਟਵੇਅਰ ਨੂੰ ਏਦਾਂ ਪਾਈਏ। ਸਾਰਾ ਕੰਮ ਉਹਨਾਂ ਟੈਕਨੀਕਲ ਦੀਮਾ ਦਾ।
ਹਮ, ਹਮ, ਹਮ।
ਅਸਲੀ ਕਮਾਈ ਤੋਂ ਉਹਨਾਂ ਦ ਹੋ ਗਈ ਹੈ, ਟੈਕਨੀਕਲ
ਹਾਂ।
ਉਹੀ ਹੈਗਾ ਸਹੀ ਆ ਵੀ ਹੁਣ ਆਪਾਂ ਕਰੀ ਜਾਂਦੇ ਗ ਬਸ ਆਪਾਂ ਨੂੰ ਇਨਾ ਵੀ ਚਲੋ ਹਾਂ ਵੀ ਹੁਣ ਪਤਾ ਲੱਗ ਗਿਆ ਵੀ, ਇਹਦੇ ਉੱਤੋਂ ਆਪਾਂ ਫੋਨ ਦੇ ਉੱਤੋਂ ਆਪਾਂ ਪੈਸੇ ਵੀ ਕਮਾ ਸਕਦੇ ਹਾਂ, ਤੇ ਹੁਣ ਹੌਸਲੇ ਨਾਲ ਹੀ ਗ ਆਪਾਂ ਨਵੀਂ ਤੋਂ ਨਵੀਂ ਚੀਜ਼ ਦੇਖ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਹਾਂ ਇਹਦੇ ਵੀ ਆਪਾਂ ਨੂੰ ਕੋਈ ਕੰਮ ਮਿਲਦਾ। ਜਾਏਗਾ।
ਜਹੀਗਾ ਇਹੀ ਗੱਲ ਹੈਗੀ ਹੈ ਨਾ, ਬਤਾ ਹੈਗਾ ਕਿ ਚਲੋ ਕੰਮ ਵਧੀਆ ਹੈ। ਬਸ ਜੈਨਅਨ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਤੇ ਪੈਸੇ ਆਉਣੇ ਚਾਹੀਦੇ ਤੇ ਬਾਕੀ ਤਾਂ ਬੰਦਾ ਕਰ ਹੀ ਲੈਂਦਾ। ਠੀਕ ਆ ਕਿਉਂਕਿ ਜਿਹਨਾਂ ਨੂੰ ਥੋੜਾ ਕੰਮ, ਕੰਮ ਸ ਡੈਡੀ ਸ਼ਨ ਹੋਵੇ ਨਾ, ਇਹਨਾਂ ਦੀ ਕੀ ਕੰਮ ਕਰਨ ਦੀ ਇੱਛਾ ਹੋਵੇ ਉਹ ਕਰ ਹੀ ਲੈਂਦੇ।
ਕਾਰ ਹੀ ਲੈਂਦਾ, ਸਹੀ ਹੈ, ਹੁਣ ਜਿਵੇਂ ਮੈਂ ਮੈਨੂੰ ਹੁਣ ਦੀ ਨੇ ਦੱਸਿਆ ਸੀ ਨਾ, ਵੀ ਅੱ ਕਰਕੇ ਐਵੇਂ ਕੋਈ ਵਰਕ ਹੈਗਾ ਪੰਜਾਬੀ ਦੇ ਵਿੱਚ ਜਗਾ ਕੇ ਕਰਨਾ ਹੈਗਾ ਤੁਸੀਂਗਾ ਮੈਂ ਕਿ ਹਾਂ ਵੀ ਚਲੋ ਕਰ ਲੈੇਗੇ, ਦੱਸੋ ਤਾਂ ਸਰੀ ਵੀ ਕੀ ਸਿਸਟਮ ਹੈਗਾ, ਥੋੜਾ ਜਿਹਾ ਵੀ ਸਮਝਾਓ। ਫਿਰ ਉਹ ਕਹਿੰਦੇ ਜਿਵੇਂ ਉਹ ਵਾਲਾ ਕੰਮ ਕਰਿਆ ਸੀ ਨਾ ਤੁਸੀਂ ਓਦਾਂ ਹੀ ਐ ਕੰਮ ਹੈਗਾ ਮੈਂ ਚਲੋ ਕੋਈ ਨੀ ਕਰ ਲਾਂਗੇ। ਤੁਸੀਂ ਦੱਸੋ ਸਈ ਕਿਵੇਂ ਕਰਨਾ ਹੈਗਾ? ਫੇਰ ਉਹਨਾਂ ਨੇ ਦੱਸਿਆ ਹੈਗਾ। ਮੈਂ ਕਿਹਾ, ਚਲੋ ਕਰਨ ਨੂੰ ਕੀ ਹੈਗੀ। ਕੋਈ ਵੀ ਚੀਜ਼ ਆਪਾਂ ਟਰਾਈ ਕਰਾਂਗੇ ਨਾ ਫੇਰ ਈ ਆ। ਹੁਨ ਆਪਾਂ ਟਰਾਈ ਕਰਾਂਗੇ ਨੀ ਤਾਂ ਫੇਰ ਆਪਾਂ ਇਹ ਥੋੜ੍ਹੀ ਵੀ ਹਾਂ, ਆਪਣੇ ਆਪ ਥੋੜ੍ਹੀ ਆ ਜਾਏਗਾ ਜੇ ਆਪਾਂ ਨੂੰ ਦੇਖਾਂਗੇ ਕੁਝ ਸਮਝਾਂਗੇ। ਫੇਰ ਈ ਆਊਗਾ। ਹੁਣ ਆਪਾਂ ਇਹਦੇ ਵਿੱਚ, ਆਪਾਂ ਕਿੰਨੀ ਚੀਜ਼ ਸਮਝ ਗਏ ਆਗੇ ਵੀ ਹਾਂ, ਏਦਾਂ ਕਰਨ ਵਾਲਾ ਏਦਾਂ ਹੋ ਰਿਹਾ ਹੈਗਾ, ਏਦਾਂ ਕਰਨ ਨਾਲ ਐ ਨਈ ਹੁੰਦਾ ਹੈਗਾ।
ਹਦਾ ਹਾਂ ਨਹੀਂ, ਨਹੀਂ ਇਹ ਤੇ ਚੀਜ਼ ਹੈਗੀ ਆ। ਉਹ ਨਾ ਜਾ ਬੰਦਾ ਕੁ ਕਰਨ ਲੱਗ ਪੈਂਦਾ ਨਾ।
ਹਾਂ ਉਹ ਫਿਰ ਆਟੋ ਹਾਂ, ਹਾਂ ਸਹੀ ਹੈਗਾ। ਹੁਣ ਆਪ ਬਣੂੰਗਾ। ਮਤਲਬ ਹੁਣ ਉਹ ਐਪ ਤੇ ਆਪਾਂ ਕਿੰਨੀ ਚੀਜ਼ਾਂ ਸਿੱਖ ਲਈਆਂ। ਇਹ ਐਪ ਤੇ ਹੁਨ ਆਪਾਂ ਅਲੱਗ ਹੋਰ ਚੀਜ਼ਾਂ ਸਿੱਖ ਦੇਖਾਂਗੇ। ਤੇ ਜੇ ਐਵੇਂ ਦੀ ਕੋਈ ਹੋਰ ਐਪ ਆ ਗਈ ਆ। ਉਹਦੇ ਵਿੱਚ ਸਿਸਟਮ ਥੋੜਾ ਜਾਂ ਅਲੱਗ ਹੋਉਆਗਾ ਤੋ ਔਦੇ ਵਿੱਚ ਆਪਾਂ ਕੋਈ ਹੋਰ ਚੀਜ ਸਿੱਖਾਂਗੇ ਨਵੀਂ। ਐਮੈਂ ਕਰਕੇ ਆਪਾਂ ਨੂੰ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ।
ਮਿਲਦੀ ਪਈ ਆ, ਹਾਂ ਚਲੋ ਵਧੀਆ ਮਿਲੇ ਨੀ ਚਾਈਦੀ ਐ। ਓਹ ਟਾਈਮ ਨਿਕਲ ਜਾਂਦੈ।ਮੈਨੂੰ ਵੀ ਐਹੀ ਸ ਸੀਗੀ ਚਲੋ ਠੀਕ ਐ। ਜੇ ਕੁਛ ਹੇਗਾ ਤੇ ਬੰਦਾ ਕਰਕੇ ਕਮਾ ਲੈਂਦਾ
ਹਾਂ, ਹਾਂ, ਕੱਲ ਮੈਂ ਤੁਹਾਨੂੰ ਕਿਆ ਹੈਗਾ ਮੈਂ ਹੈ ਚਲੋ, ਮੈਂ ਫਰੀ ਹੋ ਕੇ ਕਰਦੀ ਹੈਂਗੀ। ਪਰ ਮੇਰਾ ਓਸ ਤੋਂ ਬਾਅਦ ਕਿਓਂਕਿ ਮੌਸਮ ਇੰਨਾ ਖ਼ਰਾਬ ਹੋ ਗਿਆ ਸੀ। ਇੱਕ ਵਾਰੀ ਤੋਂ ਵਾ ਬੌਤ ਹੀ ਜੈਦਾ ਹੈਗਾ। ਫੇਰ ਓਸ ਤੋਂ ਬਾਦ ਤਾਂ, ਮੇਰਾ ਟਾਈਮ ਈ ਨੀ ਮਿਲੇ। ਕਿਓਂਕਿ ਹਾਊਸ ਵਾਈਫ ਹੈਗਾ। ਤੁਹਾਨੂੰ ਪਤਾ ਈ ਏ, ਸਬਜ਼ੀ ਰੋਟੀ ਵੀ ਸ਼ਾਮ ਨੂੰ ਹੋਣ ਲੱਗ ਬੱਚੇ ਛੋਟੇ ਹੈਗੇ। ਫੇਰ ਮੈਂ ਕਿਆ ਚਲੋ ਵਾ ਫੇਰ ਮੈਂ ਸੋਚਾ ਮੈਂ ਹੈ ਚਲੋ ਮੈਂ ਸਾਢੇ ਕੇ ਨੌ ਮਤਲਬ ਮੈਂ ਫ੍ਰੀ ਹੋਈ ਫੇਰ ਮੈਂ ਖੈ ਨਹੀਂ ਐਸ ਟੈਮ ਅਗਲੇ ਨੂੰ ਕਾਦੇ ਵਾਸਤੇ ਡਿਸਟਰਬ ਕਰਨੈ ਹੈਗਾ।
ਤਾ ਨਹੀਂ ਨਹੀਂ ਹਾਂ ਔ ਚ ਕੋਈ ਗੱਲ ਨੀ।
ਹਾਂ, ਫੇਰ ਮੈਂ ਖੈ ਪੈਲਾਂ ਮੈਂ ਮੈਸੇਜ ਕਰਕੇ ਕਰਨ ਲੱਗੀ। ਸੀਗੀ ਵਿ ਫੇਰ ਮੈਂ ਖੈ ਚਲੋ ਛੱਡੋਗਾ ਫੇਰ ਕੱਲ ਨਹੀਂ ਕਰਨਾ।
ਹਾਂ ਨਹੀਂ ਓਹ ਚਲੋ ਓਹ ਚ ਕੋਈ ਗੱਲ ਨੀ ਪਰ ਮੈਂ ਤੇ ਜਦੀ ਕਹੋ ਨਾ ਮੈਂ ਰਾਤ ਨੂੰ ਵੀ ਫਰੀ ਹੁੰਣੀ ਆ ਬੰਸ।
ਅੱਛਾ, ਹਾਂ ਨੀ ਕਰਣ ਨੂੰ ਤਾਂ ਹੁਣ ਕੰਮ ਤਾ ਗਲਾ ਵੀ ਜਦੋਂ ਦੱਸਿਆ ਈ ਐ ਵੀ ਐਵਲਾ ਟੈਮ ਕੱਢ ਈ ਲੈਂਦਾ ਹੈਗਾ। ਪਰ ਏਨਾ ਵੀ ਥੋੜ੍ਹਾ ਜਾ ਬੀ ਏ ਅਗਲਾ ਐਹ ਹੁੰਦੈ ਵੀ ਹਾਂ ਅਗਲਾ ਡਿਸਟਰਬ ਨਾ ਹੋਵੇ ਐਸ
ਹਾਂ ਨਹੀਂ ਇਹ ਤੇ ਸੋਚ ਹੁੰਦੀ ਏ। ਸਭ ਦੀ ਸੋਚ ਹੂਦੀ ਏ, ਹੁਨ ਵੇੱਖੋ ਕੀ ਬਣਦਾ, ਮੈਂ ਤਾਂ ਉਹਨਾਂ ਨੂੰ ਕੀਤਾ ਮੈਸੇਜ ਅੰਕਿਤਾ ਨੂੰ ਵੀ। ਕੀ, ਕੁੱਛ ਪਤਾ ਲੱਗਿਆ ਜੀ। ਚੰਗਾ ਕਿਉਂਕਿ ਛੋਟੀ-ਛੋਟੀ ਚੀਜਾਂ ਸਾਹਨੂੰ ਉਹਨਾਂ ਕੋ ਹੀ ਪਤਾ ਲੱਗਦੀਆਂ ਨੇਂ,
ਹਾ ਹਾ ਹਾ ਹਾ
ਤੇ ਜੋ ਸਾਡੀਆਂ ਗੱਲਾਂ ਹੁੰਦੀਆਂ ਨੇ, ਉਹ ਵੀ ਸਾਰੀ ਵੈਲੀਡੇਟਰ ਨੇ ਸੁਣੀਆਂ ਨੇਂ। ਫੇਰ ਸਾਡੀ ਕਾਰਾਂ ਦੀ ਜਾਂਚ ਕਰ ਇਹਨਾ ਨੇ
ਹਾ ਹਾ ਬਹੁਤ ਹਾਂ ਫੇਰ ਕਿਤੇ ਜਾ ਕੇ ਅੱਗੇ ਆਪਾਂ ਨੂੰ ਹੁਣ ਹੈਂਗੀ ਹਲੇ ਤਕ ਤਾਂ ਗਾ ਕੋਈ ਪੇਮੈਂਟ ਦਾ ਪ੍ਰੋਸੈਸ ਸ਼ੋ ਹੀ ਨੀ ਹੁੰਦ ਹੈਗਾ ਉਹਨਾਂ ਨੇ ਤਿੰਨ ਚਾਰ ਦਿਨਾਂ ਦਾ ਕਿਹਾ ਵਈ। ਤਿੰਨ ਚਾਰ ਦਿਨਾਂ ਬਾਅਦ ਚੈੱਕ ਕਰਦੇ ਰਹੇ ਓ, ਬ ਫੇਰ ਕਿਤੇ ਜਾ ਕੇ ਦੇਖ ਤੋ ਹੋਵੇਗਾ
ਹਾਂ ਹੋਵੇਗਾ, ਚਲੋ ਲੱਗ ਜੇਗਾ ਪਤਾ ਇੱਕ ਦੋ ਦਿਨ ਚ ਹੋ ਹੀ ਜਾਣੇ ਆ। ਹੂੰ, ਮੈਂ ਹਜੇ ਮੈਂ ਜ ਆਪਣੀ ਫਰੈਂਡ ਦਾ ਫਿੱਲ ਫੋਰਮ ਕਰਵਾਇਆ ਸੀ, ਪਹਿਲਾ ਫੋਰਮ ਜਿਹੜਾ ਫਿਲ ਕਰਵਾਇਆ ਸੀ ਪਰ ਓਹ ਉਹਦਾ ਨੰਬਰ ਹੀ ਨਹੀਂ ਆਇਆ ਹਜੇ।
ਕੀਦਾ
ਮੈਂ ਆਪਨੀ ਫਰੈਂਡ ਦਾ।
ਹਾਂ-ਹਾਂ
ਨੀ ਆਇਆ ਹਜੇ ਤੇ ਕੱਲ ਉਹਨਾਂ ਨੇ ਕੋਈ ਲਿਸਟ ਹੀ ਨੀ ਭੇਜੀ ਅੱਜ ਵੀ ਨੀ ਲਿਸ ਤੇ ਕੁਛ ਭੇਜਿਆ ਉਹ ਫਿਰ ਵਿਚਾਰੀ ਮੈਨੂੰ ਪੁਛੀ ਤਾਂ ਆਂਹਦੀ ਹੀ ਕੀ ਨੰਬਰ ਈ ਨੀ ਆਇਆ।
ਨਹੀਂ ਟ੍ਰਾਂਸਕ੍ਰਿਪਸ਼ਨ ਵਾਲਾ ਕਹਿ ਰਹੇ ਕਿ ਤੁਸੀ।
ਟਰਾਂਸਕ੍ਰਿਪਸ਼ਨ ਵਾਲਾ ਨੀ ਓਹ ਵਾਲਾ ਜਿਹੜਾ ਆਇਆ ਸੀ ਹੁਣ। ਕੀ ਕਹਿੰਦੇ ਆ, ਆਹੀ ਜਿਹੜਾ- ਜਿਹੜਾ ਤੇ ਕੋਲਿੰਗ ਦਾ ਫੋਰਮ ਭਰਿਆ।
ਹਾਂ-ਹਾਂ
ਹਾਂ ਉਹ-ਉਹ ਚ ਨੀ ਨਾ ਨੰਬਰ ਆਇਆ ਉਹਨਾਂ ਦਾ।
ਅੱਛਾ ਹਾਂ ਉਹ- ਉਹ -ਉਹ ਤਾਂ ਦੋ ਤਿੰਨ ਦਿਨਾਂ ਬਾਅਦ ਹੁਣ ਜਿਵੇਂ ਆਪਾਂ ਨੂੰ ਵੀ ਕਿੰਨੇ ਦਿਨਾਂ ਬਾਅਦ ਮਿਲਿਆ ਹੈਗਾ, ਦੋ ਤਿੰਨ ਦਿਨ ਲੱਗ ਗਏ ਸੀ। ਸੀਗੇ ਦੋ-ਦੋ ਦਿਨ ਗਏ ਸੀ। ਪੂਰੇ ਜਾਂ ਤੀਸਰੇ ਦਿਨ ਜਾ ਕਹੇਗਾ ਮਿਰ ਲਿਆਏਗਾ ਆਪਾਂ ਨੂੰ।
ਸੁਣੋ ਦੇਖਦੇ ਆ। ਕਈਆਂ ਨੂੰ ਤਾਂ ਮਿਲਿਆ ਵੀ ਨਹੀਂ ਉਹ ਕਈਆਂ ਨੂੰ ਤਾਂ ਪੰਜ ਦਿਨ ਹੋ ਗਏ ਨਹੀਂ ਮਿਲਿਆ, ਉਹਦੇ ਗਰੁਪ
ਹਾਂ ਕੋਈ ਪਤਾ ਨੀ ਗਾ ਇਹਦਾ ਸਿਸਟ ਤੇ ਮੈਂ ਕਿਹਾ ਕਿਵੇਂ ਕੁਛ ਜਾਈ ਜਾ ਰਿਹਾ, ਹੌਲੀ- ਹੌਲੀ ਜਾ ਰਿਹਾ ਹੈਗਾ।
ਹਾਂ ਬਸ ਨਹੀਂ ਹੌਲੀ -ਹੌਲੀ ਸਾਨੂੰ ਪਤਾ ਲੱਗਦਾ ਜਾਏਗਾ ਹੀ। ਇੱਕ ਦੋ ਵਾਰੀ ਕਰਾਂਗੇ।
ਹੂੰ, ਹੂੰ, ਹੂੰ, ਹੂੰ, ਹੂੰ, ਹੂੰ, ਹਾਂ ਆਪਾਂ ਨੂੰ ਸਿਸਟਮ ਸਮਝ ਆ ਜਾਏਗੀ, ਗ ਫ਼ਿਰ ਆਪਾਂ ਨੂੰ ਅੱਗੇ ਜਿਵੇਂ ਹੁਣ ਅ ਆਪਾਂ ਅਗਲੇ ਨੂੰ ਦੱਸਾਂਗੇ ਨਾ ਫਿਰ ਅਗਲੇ ਨੂੰ ਸੌਖਾ ਹੋ ਜਾਏਗਾ ਥੋੜਾ ਜਿਹਾ।
ਹਾਂ ਇਹ ਤੇ ਗੱਲ ਹੀ ਆ ਮੈਨੂੰ ਬੰਦੇ ਨੂੰ ਟਾਈਮ ਲੱਗ ਈ ਜਾਂਦਾ ਛੋਟੀ- ਛੋਟੀ ਚੀਜ਼।
ਹਾਂ-ਹਾਂ-ਹਾਂ, ਕੋਈ ਵੀ ਚੀਜ਼ ਹੈਗੀ ਉਹਦੇ ਵਿੱਚ ਸਮਝਣ 'ਚ ਟਾਈਮ ਲੱਗਦਾ ਹੈਗਾ। ਜੇ ਆਪਾਂ ਪਹਿਲੇ ਜਿਹੜੇ ਸਟੈਂਡ ਹੋ ਜਾਂਗੇ ਨਾ ਫੇਰ ਨੀ ਆਪਾਂ ਪੰੰਗਾ। ਪਤਾ ਹੀ ਨਹੀਂ ਲੱਗਦਾ ਨਾ ਵੀ ਹਾਂ ਇਹਦੇ ਵਿੱਚ ਕੀ ਸਿਸ ਕਿ ਮਹਿੰਗਾ ਕਿਵੇਂ ਦਾ ਹੈ? ਜਦੋਂ ਆਪਾਂ ਹੁਣ ਹਾਂ ਜੇ ਉਹ ਅਪ ਤੁਹਾਨੂੰ ਹੁਣ ਥੋੜੀਆਂ-ਥੋੜੀਆਂ ਹੁਣ ਬਰੀਕੀਆਂ ਦਾ ਆਪਾਂ ਨੂੰ ਪਤਾ ਲੱਗ ਰਿਹਾ ਵੀ ਏਦਾਂ ਕਰਕੇ, ਹਾਂ ਟਾਈਮ ਹੋ ਗਿਆ, ਚਲੋ ਇੱਕ ਮਿੰਟ ਹਾਂ ਠੀਕ ਹੈ, ਓਕ ਕੇ ਜੀ।